ਹੈਲੋ। ਹੈਲੋ। ਹੈਲੋ।
ਹੈਲ ਹੈਲੋ।
ਹਾਂਜੀ-ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਸ੍ਰੀ ਕਾਲ ਜੀ ਹੋਰ ਕੀ ਹਾਲ ਚਾਲ ਏ?
ਬਸ ਵਧੀਆ, ਥੋਡੀ ਵਾਜ਼ ਬੜੀ ਘੱਟ ਆਂਦੀ ਪਈਏ।
ਅੱਛਾ, ਮੈਂ ਤਾਂ ਬੜਾ ਜ਼ੋਰ ਦੀ ਬੋਲਦੀ ਪਈ ਆਂ।
ਹਾਂ, ਹੁਨ ਹੁਨ ਆ ਰੀਏ ਥੋੜ੍ਹੀ ਬੋਤੀ ਹਾਂ, ਹੋਰ ਕੀ ਹਾਲ ਚਾਲ ਨੇ?
ਹੰਜੀ, ਠੀਕ ਏ ਸਭ।
ਹਾਂ, ਹੋਰ ਕੀ ਕਰਦੇ ਪਏ ਸੀਂ?
ਕੁਛ ਵੀ ਨੀਂ ਬਸ, ਰੋਟੀ-ਪਾਣੀ ਖਾ ਕੇ ਹਟੇ ਆ ਹੁਨੇਈ।
ਅੱਛਾ, ਕੀ ਬਣਾਇਆ?
ਅਸੀਂ ਬਨਾਏ ਸੀ, ਅੱਜ ਰਾਜਮਾਂ-ਚਾਵਲ।
ਅੱਛਾ-ਅੱਛਾ, ਰਾਜਮਾਂ ਚੌਲ ਬਨਾਏ ਸੀ, ਅਸੀਂ ਮਾਂ ਬਨਾਏ ਸੀ ਅੱਜ।
ਅੱਛਾ-ਅੱਛਾ, ਨਾਲ ਚਾਵਲ?
ਹਾਂਜੀ, ਨਾਲ ਚਾਵਲ ਬਨਾਏ ਸੀ, ਨਾਲੇ ਰੋਟੀ ਵੀ ਖਾ ਲੈਂਦੇ ਨੇ।
ਅੱਛਾ-ਅੱਛਾ।
ਲਕਾ ਵੀ ਲੈ ਲੈਂਦੇ ਨੇ ਨਾਲ।
ਅੱਛਾ-ਅੱਛਾ।
ਜੀ ਹਾਂਜੀ, ਤੇ ਹੋਰ ਬੱਚਿਆਂ ਦਾ ਕੀ ਹਾਲ ਏ?
ਠੀਕ ਐ ਬੱਚਿਆਂ ਦਾ, ਬੱਚੇ ਠੀਕ, ਨੇ ਗਏ ਹੋਏ ਨੇ।
ਹਾਂ-ਹਾਂ, ਜੋਬ ਤੇ ਜਾਂਦੇ ਨੇ ਵਧੀਆ। ਹਾਂ, ਮੈਂ ਵੀ ਹੁਨੇ ਤੁਆਡੇ ਘਰ ਰੈ ਕੇ ਜਦੋਂ ਗਈ ਆਂ
ਹੁੰ।
ਆਕੇ ਪਤਾ ਨੀ ਅਹ ਮੇਰੀ ਤਬੀਅਤ ਜਿ ਖ਼ਰਾਬ ਹੋ ਗਈ ਸੀ। ਹਾਂ, ਬੁਖਾਰ ਜੇਯਾ ਚੜ੍ਹ ਗਿਆ ਸੀ ਮੈਨੂੰ। ਹਾਂ, ਜਦੋ ਤੁਆਡੇ ਘਰੋਂ ਆਏ ਆ ਪਤਾ ਨੀਂ, ਕੀ ਹੋਇਆ ਸੀ?
ਕੌਛ ਗਰਮੀ ਵੀ ਐ ਨਾ, ਗਰਮੀ ਕਰਕੇ ਵੀ ਹੋ ਜਾਂਦਾ ਏ ਹਾਂ, ਅਸੀਂ ਏਸੀ ਚੋਂ ਨਿਕ ਨਿਕਲਦੇ ਆ, ਧੁੱਪੇ ਆ ਜਾਂਨੇ ਹਾਂ, ਕਿਸੇ ਟਾਈਮ ਕਿਧਰੇ ਚਲੇ ਜਾਂਨੇ ਆ, ਧੂਪ ਹੀ ਚ ਤੇ, ਇੰਜ ਵੀ ਹੋ ਜਾਂਦਾ।
ਉਹੀ ਉ ਤੇ ਮੈਂ ਤੁਹਾਨੂੰ ਪੁੱਛਣਾ ਸੀ, ਅਹ ਤੁਸੀਂ ਉ ਅਚਾਰ ਕਿਵੇਂ ਪਾਉਂਦੇ ਹੋ? ਤੁਸੀਂ, ਤੁਹਾਡੇ ਘਰ ਆਈ ਆ ਤੁਸੀਂ ਅਚਾਰ ਬਹੁਤ ਸਵਾਦ-ਸਵਾਦ ਪਾਏ ਹੋਏ ਸੀ, ਤੇ ਮੈਂ ਵੀ ਸੋਚ ਰੀ ਆ ਮੈ ਵੀ ਪਾਵਾ।
ਅੱਛਾ, ਕਿਹੜਾ ਅਚਾਰ ਪਾਨਾ ਤੁਸੀਂ?
ਲਸਣ ਦਾ, ਤੁਸੀਂ ਲਸਣ ਦਾ ਬਣਾਇਆ ਦਾ ਸੀ, ਲਸਣ ਦਾ ਵੀ ਬੜਾ ਸਵਾਦ ਸੀ। ਗੋਭੀ ਦਾ ਵੀ ਸਵਾਦ ਸੀ। ਹਾਂ, ਕਿਵੇਂ ਪਾਉਂਦੇ ਹੋ? ਮੇਰਾ ਅਚਾਰ ਤੇ ਖ਼ਰਾਬ ਹੋ ਗਿਆ ਸੀ।
ਅੱਛਾ, ਥੋੜਾ ਪਾਣੀ ਰਹਿ ਗਿ ਗਿਆ ਹੋਏਗਾ ਵਿੱਚ, ਧੁੱਪ ਨੀ ਲਵਾਈ ਸੀ ਤੁਸੀਂ?
ਧੂੱਪ ਲਗਵਾਈ ਸੀ, ਪਰ ਪਤਾ ਨੀ ਕੀ ਹੋਇਆ।
ਅੱਛਾ, ਲਸਣ ਦਾ ਤੇ ਲਸਣ ਨੂੰ ਤਲ ਲਉ, ਨਾ ਸਹੀ ਤਰ੍ਹਾਂ ਤੇ ਫਿਰ ਖ਼ਰਾਬ ਨਹੀਂ ਹੁੰਦਾ।
ਅੱਛਾ!
ਹਾਂ। ਉਹਨੂੰ ਤਲ ਕੇ ਪਾਓ ਨਾ, ਤੇ ਫਿਰ ਪਾਣੀ ਨੀ ਹੋਣਾ ਚਾਹੀਦਾ, ਲਸਣ ਨੂੰ ਨਾ ਜਦੋਂ ਛਿੱਲਦੇ ਹੋ, ਨਾ ਤੇ ਪਾਣੀ ਚ ਨਾ ਪਾ ਕੇ ਛਿੱਲਿਆ ਕਰੋ।
ਫੇਰ ਕਿਵੇਂ ਛਿੱਲਾਂ?
ਇੰਝੇ ਹੀ ਛਿੱਲੋ ਸੁੱਕਾ ਕਿਉਂਕਿ ਉਹਦੇ ਚ ਪਾਣੀ ਹੋਵੇ ਨਾ, ਫਿਰ ਖ਼ਰਾਬ ਹੋ ਜਾਂਦਾ ਅਚਾਰ, ਗਿੱਲਾ ਹੋ ਜਾਂਦਾ ਨਾ ਲਸਣ
ਹਾਂ ਅੱਛਾ, ਤੇ ਫਿਰ ਮੈਂ ਮੇਰੇ ਤੋਂ ਏਹੀ ਗ਼ਲਤੀ ਹੋ ਗਈ, ਸ਼ਾਇਦ
ਹਾਂ, ਲਸਣ ਨੂੰ ਸੁਕਾ ਹੀ ਛਿੱਲੋ।
ਹਾਂ, ਮੈਂ ਪਾਣੀ ਪਾਤਾ ਸੀ ਨਾ ਪਾਣੀ ਚ ਹੀ ਮੈਂ ਕੱਟਦੀ ਹਾਂ ਲੱਸਣ।
ਹਾਂ-ਹਾਂ, ਅਚਾਰ ਵਸਤੇ ਲਸਣ ਛਿੱਲੋ ਨਾ, ਤੇ ਪਾਣੀ ਚ ਨੀ ਪਾਉਣਾ ਚਾਹੀਦਾ। ਸਬਜ਼ੀ ਚ ਪਾਉਣਾ ਫਿਰ ਤੇ ਪਾ ਲਓ ਪਾਣੀ ਇ ਚ।
ਅੱਛਾ-ਅੱਛਾ, ਫੇਰ ਕਿਵੇਂ ਬਣਾਉਂਦੇ ਹੋ ਤੁਸੀਂ?
ਤੇ ਬਸ ਇਹਨੂੰ ਤਲ ਲੈਂਦੇ ਹਾਂ ਲਸਣ ਨੂੰ, ਅਦਰਕ ਵੀ ਪਾ ਲੈਂਦੇ ਹਾਂ, ਅਸੀਂ। ਤੇ ਇਹਨੂੰ ਬਸ ਥੋੜ੍ਹਾ ਗੋਲਡਨ-ਗੋਲਡਨ ਹੋ ਜਾਏ, ਤਲ ਲਿਆ ਤੇਲ ਇਚ
ਅੱਛਾ-ਅੱਛਾ।
ਤੇ ਫਿਰ ਥੋੜ੍ਹਾ ਜਿਹਾ ਤੇਲ ਅਸੀਂ ਵਾਪਸ ਕੱਢ ਲੈਂਦੇ ਹਾਂ। ਤੇ ਫਿਰ ਉਹਦੇ ਵਿੱਚ ਨਾ ਅਸੀਂ ਉਹ ਪਾ ਦਿੰਦੇ ਹਾਂ, ਰਾਈ ਪੀਸੀ ਹੋਈ।
ਹਿੰਗ।
ਅੱਛਾ! ਹਾਂ, ਹਿੰਗ ਦਾ ਤੇ ਹਿੰਗ ਦਾ ਸਵਾਦ ਤੇ ਬਹੁਤ ਸਵਾਦ ਆਂਦਾ।
ਅ ਹਾਂ।
ਤੁਹਾਡਾ ਅਚਾਰ ਮੈਨੂੰ ਬਹੁਤ ਹੀ ਸਵਾਦ ਲੱਗਿਆ ਸੀ, ਮੈਂ ਤਾਂ ਹੀ ਸੋਚ ਲਿਆ ਸੀ ਮੈਂ ਵੀ ਘਰ ਜਾ ਕੇ ਪਾਵਾਂਗੀ।
ਅੱਛਾ-ਅੱਛਾ, ਮੈਂ ਨਾ ਅੰਬੀਆਂ ਦਾ ਵੀ ਪਾਨੀ ਹਾਂ ਹਿੰਗ ਵਾਲਾ ਅਚਾਰ, ਅਲੱਗ ਪਾਨੀ ਹ ਉਹ ਨਾ ਮੈਂ ਅੰਬੀਆਂ ਛਿੱਲ ਕੇ ਉਹ ਜੇ ਨਾ ਉਹ ਵਾਲਾ ਸਵਾਦ ਨਾਲ ਖਾਂਦੇ ਨੇ ਛਿੱਲੜ ਨਹੀਂ ਹੁੰਦਾ ਵਿੱਚ ਗਿਟਕ ਨਹੀਂ ਹੁੰਦੀ।
ਗਿਟਕ ਨੀ ਆਦੀ ਹਾਂ ਉਹ ਵੀ ਸਵਾਦ ਬਣਦਾ ਉਹ ਕਿਵੇਂ ਬਣਾਉਂਦੇ।
ਉਹ ਵੀ ਬਸ ਮੈਂ ਨਾ ਅੰਬੀਆਂ ਛਿੱਲ ਕੇ ਅਤੇ ਉਹਨੂੰ ਕੱਟ ਲੈਂਦੀ ਹਾਂ ਟੁਕੜੇ ਉੱਤੋਂ ਗੁੱਦਾ ਉਹਦਾ ਕੱਟ ਲੈਂਦੀ ਹਾਂ।
ਅੱਛ ਅੱਛਾ ਅੱਛਾ।
ਅਤੇ ਉਹਨੂੰ ਫਿਰ ਥੋੜ੍ਹਾ ਧੁੱਪ ਲਵਾ ਲਈਦੀ ਹੈ। ਪਾਣੀ ਉਹਨੂੰ ਉਹਦੇ 'ਚੋਂ ਵੀ ਪਾਣੀ ਸੁਕਾਉਣਾ ਹੁੰਦਾ।
ਹਾਂ
ਅਤੇ ਫਿਰ ਮੈਂ ਨਾ ਉਹਦੇ ਉਹਨੂੰ ਉਹਦੇ'ਚ ਪਾ ਕੇ ਪਲੇਟ ਪਾਇਆ। ਅਤੇ ਥੋੜ੍ਹਾ ਜਹੇ ਉਹਦੇ 'ਚ ਨਮਕ ਰੰਗ ਵਾਲੀ ਮਿਰਚ, ਲਾਲ ਮਿਰਚ, ਔਰ ਖੂਬ ਸਾਰੀ ਹਿੰਗ।
ਹੂੰ ਹੂੰ
ਅਤੇ ਉਹਨੂੰ ਨਾ ਅਸੀਂ ਹੱਥ ਨਾਲ ਮਸਲ ਲੈਂਦੇ ਹਾਂ ਚੰਗੀ ਤਰ੍ਹਾਂ ਹੱਥ ਨਾਲ ਮਸਲਣਾ ਪੈਂਦਾ ਹੈ ਥੋੜ੍ਹਾ ਜਿਹਾ ਤੇਲ ਪਾ ਲਓ ਸਰੋਂ ਦਾ ਉਹਦੇ 'ਚ ਜਾ ਇੰਨਾ ਜ਼ਿਆਦਾ ਨਹੀਂ ਪੈਂਦਾ ਤੇਲ। ਬਸ ਜਿੰਨਾ ਕਿ ਗਿੱਲਾ ਹੋ ਜਾਏ ਸਾਰਾ ਅਚਾਰ ਇੰਨਾ ਤੇਲ ਪਾਉਂਦੇ ਹਾਂ ਕਿ ਉਹ ਦੂਸਰੇ ਅੰਬ ਦੇ ਅਚਾਰ 'ਚ ਅਸੀਂ ਜ਼ਿਆਦਾ ਪਾਉਂਦੇ ਹਾਂ ਨਾ
ਹਾਂਜੀ ਹਾਂਜੀ ਉਹਦੇ ਵਿੱਚ ਤੇ ਜ਼ਿਆਦਾ ਹੀ ਪੈਂਦਾ।
ਹਾਂ ਬਸ ਫਿਰ ਉਹਨੂੰ ਮਸਲ ਕੇ ਚੰਗੀ ਤਰ੍ਹਾਂ ਹੱਥਾਂ ਨਾਲ਼ ਫਿਰ ਉਹਨੂੰ ਡੱਬੇ 'ਚ ਪਾ ਦਿਉ ਇੱਕ ਦੋ ਵਾਰ ਡੱਬਾ ਧੁੱਪ ਧੁਪੇ ਦਿਉ ਅਚਾਰ ਵਾਲਾ ਥੋੜ੍ਹਾ ਜਿਹਾ ਨਾ ਸਿਰਕਾ ਪਾ ਦਿਉ ਇਹਦੇ 'ਚ ਅਤੇ ਖਰਾਬ ਨਹੀਂ ਹੁੰਦਾ।
ਅੱਛਾ ਸਿਰਕਾ ਕਿੰਨਾ ਪਾਵਾਂ।
ਸਿਰਕਾ ਪਾ ਦਿਉ ਇੱਕ ਦੋ ਚਮਚ।
ਅੱਛਾ ਅੱਛਾ।
ਹਿਸਾਬ ਨਾਲ ਪਾ ਦੋ ਤੁਸੀਂ ਜਿੰਨਾ
ਹਾਂ ਕਿਉਂਕਿ ਅਚਾਰ ਵੀ ਖੱਟਾ ਹੈਗਾ ਹੈ ਨਾ
ਹਾਂ ਹਾਂ ਬਈ ਸਿਰਕੇ ਨਾਲ ਖ਼ਰਾਬ ਨਹੀਂ ਹੁੰਦਾ।
ਅੱਛਾ ਤੇ ਸਾਰਿਆਂ ਅਚਾਰਾਂ ਵਿਚ ਪਾਉਣਾ ਹੁੰਦਾ ਸਿਰਕਾ।
ਹਾਂ ਅਸੀਂ ਮੈਂ ਤੇ ਪਾ ਦਿੰਦੀ ਹਾਂ ਸਾਰੇ ਅਚਾਰ ਵਿੱਚ।
ਅੱਛਾ ਨਾ ਮੈਂ ਸਿਰਕਾ ਨਹੀਂ ਪਾਇਆ ਕਦੀ।
ਅੱਛਾ ਅਸੀਂ ਸਿਰਕਾ ਪਾ ਦਿੰਦੇ ਹੁੰਦੇ ਹਾਂ।
ਅੱਛਾ ਤੇ ਤੁਸੀਂ ਨਿੰਬੂ ਦਾ ਅਚਾਰ ਕਿਵੇਂ ਬਣਾਉਂਦੇ ਹੋ।
ਨਿੰਬੂ ਦਾ ਖੱਟਾ ਮਿੱਠਾ ਕੇ ਖ
ਖੱਟਾ ਮਿੱਠਾ ਖੱਟਾ ਮਿੱਠਾ ਵਾਲਾ।
ਖੱਟਾ ਮਿੱਠਾ ਅਤੇ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਅਚਾਰ ਪਾਈ ਦਾ ਉਸ ਤਰ੍ਹਾਂ ਪਾ ਲੋ ਆਚਾਰ।
ਹਾਂ
ਇਹਦੇ 'ਚ ਕਾਲੀ ਮਿਰਚ ਜ਼ਿਆਦਾ ਪੈਂਦੀ ਹੈ। ਅਤੇ
ਹਾਂ
ਲਾਲ ਮਿਰਚ ਥੋੜ੍ਹੀ ਘੱਟ ਪੈਂਦੀ ਹੈ। ਤੇ ਫਿਰ ਜਿਸ ਤਰ੍ਹਾਂ ਨਾ ਅਚਾਰ ਪਾ ਕੇ ਨਾ ਅਸੀਂ ਰੱਖ ਦਿੰਦੇ ਹਾਂ ਪੰਦਰਾਂ ਦਿਨ ਤੱਕ ਤੇ ਛਿੱਲੜ ਜਦੋਂ ਅਹ ਵੇਖੋ ਨਾ ਇਹਨੂੰ ਜਦੋਂ ਛਿੱਲੜ ਹੱਥ ਨਾਲ ਤੋੜੋ ਗਲ ਗਿਆ ਛਿੱਲੜ ਤੇ ਫਿਰ ਇਹਦੇ 'ਚ ਖੰਡ ਪਾ ਦਿਉ ਤੁਸੀਂ
ਅੱਛਾ ਖੰਡ ਪਾਣੀ ਹੁੰਦੀ ਏ।
ਹਾਂ ਅਸੀਂ ਖੰਡ ਪੈਲੇ ਪਾਨੇ ਆ ਨਾ ਤੇ ਅਚਾਰ ਗਲਦਾ ਨੀ ਕੱਚਾ ਰੈ ਜਾਂਦੈ ਛਿੱਲੜ ਬਿਲਕੁੱਲ।
ਹਾਂ ਓ ਤੇ ਹੈ ਈ ਐ।
ਤੇ ਜਦੋਂ ਗਲ ਜਾਏ ਫਿਰ ਖੰਡ ਪਾਓ ਏਦੇ ਚ। ਫੇਰ ਬੜਾ ਵਧੀਆ ਮੇਰਾ ਹਜੇ ਵੀ ਥੋੜਾ ਜਾ ਪਿਆ ਆ ਮੁਰੱਬੇ ਅ ਕਣਪਨਿਆਇ ਜਿਸ ਤਰ ਮਰੱਬਾ ਹੁੰਦਾ ਐ ਨਾ। ਤੇ ਬੜਾ ਸਵਾਦ ਲੱਗਦੈ ਜੀਰਾ ਭੁੰਨ ਲਓ ਤਵੇ ਉੱਤੇ। ਹਿੰਗ ਜੀਰਾ ਏਦੇ ਚ ਵੀ ਪਾਲੋ।
ਹਾਂ ਚੀਜ਼ ਤਾਂ ਈ ਸਵਾਦ ਬਣਦੀ ਏ ਜ ਸਾਰੀ ਚੀਜ਼ਾਂ ਵਧੀਆ ਤਰੀਕੇ ਨਾਲ ਪਈਆਂ ਹੋਣ ਕੋਈ
ਚ ਮਗਾਂ ਵੀ ਪਾਂਦੇ ਆ ਹਾਂ ਮ
ਕੋਈ ਇੱਕ ਅੱਧੀ ਚੀਜ਼ ਵੀ ਵਿੱਚ ਮਿਸਿੰਗ ਹੋਏ ਨਾ ਤੇ ਫੇਰ ਚੀਜ਼ ਨਾ ਓਵੇਂ
ਸ ਸਵਾਦ ਨੀ ਆਂਦਾ ਤੇ ਮੈਂ ਤੇ ਪਤਾ ਕੀ ਕਰਨੀ ਆ ਇਕ ਟੁਕੜਾ ਦਾਲ ਚੀਨੀ ਦਾ ਵੀ ਪਾ ਦਿੰਨੀ ਆ ਓਦੇ ਚ ਨਾ ਟੇਸਟ, ਖੁਸ਼ਬੂ ਵਧੀਆ ਆ ਜਾਂ
ਵਧੀਆ।
ਦੋ ਚਾਰ ਦੋ ਚਾਰ ਅ ਕ ਮ ਹੁੰਦੀਆਂ ਨੀ ਲਾਚੀਆਂ। ਵੱਡੀਆਂ ਲਾਚੀਆਂ ਕਾਲੀਆਂ ਓਦੇ ਦਾਣੇ ਕੱਢ ਕੇ ਪੀਸ ਕੇ ਓ ਪਾ ਦਿੰਨੀ ਆ ਓਦੇ ਨਾਲ ਵੀ ਖੁਸ਼ਬੂ ਅੱਛੀ ਹੋ ਜਾਂਦੀ ਐ।
ਅੱਛਾ-ਅੱਛਾ ਹਾਂ ਤੇ ਓਈ ਮੈਂ ਜਿਵੇਂ ਹੁਣ ਅਚਾਰ ਬਣਾਇਆ ਸੀ ਹੁਣ ਮੈਨੂੰ ਪਤਾ ਨੀ ਨਾ ਕੀ ਹੁਣ ਜਿਵੇਂ ਤੁਸੀਂ ਤੇ ਬੋ ਟਾਈਮ ਤੋਂ ਬੋਤ ਸਾਲਾਂ ਤੋਂ ਬਣਾਂਦੇ ਆ ਰੇ ਓ ਹੈਨਾ ਤੁਹਾਨੂੰ ਪ ਤਾ ਏ ਕੇੜੀ ਚੀਜ਼ ਦੀ ਕਮੀ ਹੈਗੀ ਐ ਵੀ ਟੇਸਟ ਕਰਕੇ ਪਤਾ ਲੱਗ ਜਾਂਦੈ ਤੇ ਹੁਣ ਏਸ ਚੀਜ਼ ਹੁਣ ਮੈਂ ਜਿਵੇਂ ਸ਼ੁਰੂਆਤ ਏ ਤੇ ਮੇਰੀ ਅਚਾਰ ਪਾਣ ਦੀ ਹਨਾ ਹਾਂ। ਤੇ ਮੈਨੂੰ ਪਤਾ ਨੀ ਲੱਗਦਾ ਕੀ ਚੀਜ਼ ਘੱਟ ਏ ਤਾਂ ਈ ਤੇ ਮੇਰਾ ਅਚਾਰ ਵੀ ਖ਼ਰਾਬ ਹੋ ਗਿਆ।
ਅੱਛਾ।
ਹਾਂ।
ਮੇਰਾ ਆਚਾਰ ਵੈਸੇ ਕਦੀ ਖ਼ਰਾਬ ਨੀ ਹੋਇਆ। ਮੈਮ ਮੈਨੂੰ ਸ਼ੌਕ ਵੀ ਅਚਾਰ ਮੈਨੂੰ ਮਿਲ ਅਚਾਰ ਦਾ ਬੜਾ ਸ਼ੌਕ ਏ। ਸਾਡੇ ਘਰ ਇਨਾ ਵੈਸੇ ਖਾਂਦੇ ਨੀ ਪਰ ਮੈਨੂੰ ਪਾਣ ਦਾ ਬੜਾ ਸ਼ੌਕ ਐ ਮੈਨੂੰ ਮਿਰਚਾਂ ਦਾ ਬੜਾ ਸ਼ੌਕ ਐ ਅਚਾਰ ਮਿਰ
ਹਾਂ ਮਿਰਚਾਂ ਦਾ ਵੀ ਬੜਾ ਸਵਾਦ ਬਣਦਾ ਅਚਾਰ ਹੁਣ ਤੇ ਆਈਆਂ ਹੋਈਐ ਹਰੀ ਮਿਰਚਾਂ
ਹਾਂ। ਮੈਂ ਤੇ ਥੋੜ੍ਹਾ ਜਿਆ ਵੀ ਪਾ ਜਿਸ ਤਰ੍ਹਾਂ ਨਾ ਥੋੜ੍ਹੀਆਂ ਮਿਰਚਾਂ ਆ ਗਈਆਂ ਕਾਰ ਤੇ ਦੋ-ਦੋ ਟੁਕੜੇ ਕਰਕੇ ਤੇ ਥੋੜ੍ਹਾ ਨਮਕ ਤੇ ਹਲਦੀ ਲਗਾ ਕੇ ਨਾ ਧੁੱਪ ਲਵਾ ਲੈਂਨੀ ਆ। ਫੇਰ ਉਦੇ ਚ ਥੋੜ੍ਹਾ ਜਾ ਅੰਬ ਦੇ ਅਚਾਰ ਦਾ ਮਸਾਲਾ ਪਾ ਦਿੰਨੀ ਆ ਮਿਕਸ ਕਰ ਦਿੰਨੀ ਆ। ਅਤੇ ਉ ਵੀ ਬੜਾ ਸਵਾਦ ਬਣਦੈ ਅਚਾਰ। ਓ ਤਾਜ਼ਾ-ਤਾਜ਼ਾ ਖਾਂਦੇ ਰਓ ਕੱਚਾ-ਕੱਚਾ।
ਹਾਂ ਤੁਸੀਂ ਤਾਂ ਬੋਤ ਸਵਾਦ ਅਚਾਰ ਬਣਾਂਦੇ ਓ ਵੇ ਖਿਆ ਮੈਂ ਹੁਨੇ ਘਰ ਆਈ ਆ ਤੁਹਾਡੇ ਡੱਬਾ ਲਾਇਆ ਹੋਇਆ ਸਾਰੇ ਕੋਲਮ ਵਿੱਚ ਅਲੱਗ ਅਲਗ ਅਚਾਰ, ਮੈਂ ਮੇਰਾ ਵੀ ਮਨ ਕਰਦਾ ਮੈਂ ਵੀ ਤਰ੍ਹਾਂ ਤਰ੍ਹਾਂ ਦੇ ਆਚਾਰ ਪਾਵਾਂ, ਪਰ ਮੈਨੂੰ ਆਉਂਦੇ ਹੀ ਨਹੀਂ ਪਾਣੇ। ਹਾਂ, ਤੇ ਹੁਣ ਚਲੋ ਹੁਣ ਤੁਸੀਂ ਮੈਨੂੰ ਦੱਸਿਆ ਮੈਂ ਪਾਵਾਂਗੀ।
ਹਾਂ ਹਾਂ ਪਾ ਲੈਣਾ।
ਤੁਸੀਂ ਆਓਗੇ, ਫੇਰ ਮੈਂ ਤੁਹਾਨੂੰ ਖਵਾਵਾਂਗੀ ਟੇਸਟ ਕਰ ਵੈਸੇ ਤੇ ਘਾਰ ਹੀ ਹੋਏਗਾ।
ਹੂ ਤੇ ਮੈਂ ਆਵਾਂਗੀ ਦੇਖਾਂਗੀ ਤੁਹਾਡਾ ਕਿਹੜਾ ਪਾਇਆ ਤੁਸੀਂ ਅਚਾਰ।
ਹਾਂ ਘਰ ਕਦੋਂ ਆਉਣਾ ਫਿਰ ਤੁਸੀਂ ਉਹਨੂੰ।
ਆਵਾਂਗੀ ਮੈਂ ਵੀ ਸੋਚਦੀ ਪਈ ਸਾਂ, ਚੱਕਰ ਲਗਾਵਾਂ ਮੇਰਾ ਵੀ ਮਨ ਕਰਦਾ ਪਿਆ ਅਸੀਂ ਤੁਹਾਨੂੰ ਮਿਲਣ ਤੇ, ਤੇ ਹਾਂ ਆਵਾਂਗੀ ਜਲਦੀ ਆਵਾਂਗੀ
ਹਾਂਜੀ ਹਾਂਜੀ ਹਾਂਜੀ ਆਣਾ ਜ਼ਰੂਰ ਆਣਾ ਚਲੋ ਠੀਕ ਠੀਕ ਐ ਫਿਰ
ਹਾਂਜੀ ਚਲੋ ਠੀਕ ਹੈ ਅੱਛਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ